ਹੈਲੋ ਸਸੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣਜੀ।
ਹੋਰ ਕਿਸ ਰਾਂ ਹੋ?
ਹੋਰ ਸਭ ਵਧੀਆ, ਤੁਹਾਡਾ ਕੀ ਹਾਲ- ਚਾਲ?
ਬਸ ਵਧੀਆ, ਤੁਸੀਂ ਦੱਸੋ?
ਹਾਂ ਮੈਂ ਵਧੀਆ ਹਾਂ।
ਹੋਰ ਕੀ ਕਰਦੇ ਸੀ?
ਉਹ ਕੁੱਛ ਵੀ ਬਸ ਥੋੜੀ ਫੀ੍ ਸੀ ਇੱਧਰ- ਉੱਧਰ ਬਸ ਥੋੜਾ ਦੇਖ ਰਹੀ ਸੀ।
ਅੱਛਾ ਮੈਂ ਵੀ ਬਸ ਉਹੀ ਏ ਟੂਲ ਦਾ ਅੱਜ ਕੱਲ ਨਵਾਂ ਆਇਆ ਹੈ ਨਾ। ਤੇ ਮੈਂ ਉਹ ਵੀ ਸਿੱਖ ਰਹੀ ਸੀ, ਕਿ ਫੇਸਬੁੱਕ ਦੇ ਉੱਤੇ ਕਿੱਦਾਂ ਰੀਲਾਂ ਬਣਾਨੀਆਂ ਉਹ ਕਾਰਟੂਨ ਮੂਵੀਸ ਦੀਆਂ। ਤੇ ਅ ਸੈਂਡ ਕਰਨੀਆ ਹੈ, ਤੇ ਕਿੱਦਾਂ ਵਾਇਰਲ ਤੇ ਉਹ ਸਭ ਤੇ ਉਹੀ ਨਵੇਂ- ਨਵੇਂ ਟੂਲ ਸਿੱਖ ਰਹੀ ਸੀ ਐ ਇਹਦੇ।
ਅੱਛਾ- ਅੱਛਾ।
ਤੁਸੀਂ ਤੇ ਦੇਖੇ ਹੀ ਹੁਣੇ।
ਹਾਂਜੀ ਬਿਲਕੁੱਲ- ਬਿਲਕੁੱਲ ਅੱਜ ਕਲ ਤਾਂ ਏ ਆਈ ਦਾ ਬਹੁਤ ਹੋ ਗਿਆ ਹੈ। ਹਨਾ ਹਰ ਚੀਜ਼ ਚ ਏ ਆਈ ਵਗੈਰਾ ਆ ਗਿਆ ਐ, ਏ ਆਈ ਵਿੱਚ ਜੋਬ ਵੀ ਆਉਣ ਲੱਗੀਆਂ ਨੇ। ਹਨਾ ਏ ਆਈ ਦਾ ਯੂਜ ਕਰਕੇ ਹੁਣ ਅੱਜ ਕੱਲ ਟੂਲਸ ਵਗੈਰਾ ਨੇ ਬਣ ਰਹੇ ਨੇ ਜੋ ਐਪਲੀਕੇਸ਼ਨ ਵਗੈਰਾ ਨੇ, ਹਨਾ ਉਹ ਚ ਅਸੀਂ ਕੁੱਛ- ਕੁੱਝ ਵੀ ਬਣਾ ਸਕਦੇ ਜਿਵੇਂ ਤੁ ਸਾਡੇ ਚੇਟ ਜ਼ੀ ਬੀ ਟੀ ਨੂੰ ਲੈ ਲੋ।
ਹਾਂ।
ਕੋਈ ਵੀ ਇਮੇਜ ਵਗੈਰਾ ਅਸੀਂ ਕ੍ਰੀਏਟ ਕਰ ਸਕਦੇ ਹਾਂ।
ਹਾਂ ਨਾਲੇ, ਹਾਂ।
ਹਾਂਜੀ ਰੋਬੋਟਸ ਵਗੈਰਾ ਲੋਕੀ ਬਣਾ ਰਹੇ ਨੇ।
ਹਾਂ ਬਿਲਕੁੱਲ- ਬਿਲਕੁੱਲ। ਬਿਲਕੁੱਲ ਸਹੀ ਬੋਲਿਓ ਤੁਸੀਂ, ਮੈਂ ਤੇ ਹੁਣ ਅੱਜ ਕੱਲ ਉਹ ਨਵਾਂ, ਨਵੀਂ ਵੀਡੀਓਜ਼ ਦੇਖਦੀ ਆ ਫੇਸਬੁੱਕ ਦੇ ਉੱਤੇ। ਜਿੱਦਾਂ ਸਬਜ਼ੀਆਂ ਬੋਲਦੀ ਪਈ ਏ, ਕੀ ਉਹਨਾਂ ਦੀ ਲਵ ਸਟੋਰੀ ਗੋਭੀ ਦੀ, ਭਿੰਡੀ ਦੀ, ਏਦਾਂ ਆਲੂ ਦੀ, ਮਤਲਬ ਅਲਗ- ਅਲੱਗ ਕਾਰਟੂਨ ਦੀ ਸਟੋਰੀਜ਼ ਇਹ ਸਬ। ਤੇ ਉਹ ਮੈਨੂੰ ਬੜਾ ਵਧੀਆ ਲੱਗਦਾ ਪਿਆ, ਤੇ ਮੈਂ ਨਾ ਉਹ ਸਿੱਖ ਰਹੀ ਹਾਂ ਹੁਣ। ਕਿ ਕਿਸ ਤਰਾਂ ਮਤਲਬ ਚੈਟ ਜੀ ਪੀਟੀ। ਤੇ ਪ੍ਰੋਮਟ ਪਾਉਣਾ ਤੇ ਪੋ੍ਮਟ ਦੇ ਨਾਲ ਵੀਡੀਓ ਬਣਾਣੀ, ਤੇ ਫੇਰ ਉਹ ਕਿਸ ਤਰਾਂ ਬੋਲੇ ਗਏ ਇਹ ਸਭ ਮਤਲਬ ਇੰਨਾ ਵਧੀਆ ਲੱਗਦੀ ਪਈ ਇਹ ਵੀਡੀਓ। ਵੀਡੀਓ ਬਣਾ-
ਹੂੰ ਹਾਂ ਅੱਜ ਕੱਲ ਉਹ ਵਡੀਓ ਬੜੀ ਟ੍ਰੇਡ ਚੱ ਨੇ। ਜੋ ਕਾਰਟੂਨ ਵਗੈਰਾ ਚ ਆਉਂਦੀਆਂ ਨੇ। ਇੱਕ ਸਟੋਰੀ ਜੀ ਪਾਉਂਦੇ ਨੇ, ਕਾਰਟੂਨ ਵਿੱਚ।
ਹਾਂਜੀ।
ਹਾਂਜੀ ਉਹ ਸਭ ਬੜੇ ਟਰਿੰਡ ਵਿੱਚ ਨੇ, ਅੱਛਾ ਹੈ ਤੁਸੀਂ ਸ- ਸਿੱਖ ਰਹੇ ਹੋ, ਤੇ ਉਹ- ਉਹ ਕਾਫੀ ਵਿਊਸ ਲੈਣਗੀਆਂ ਅਗਰ ਤੁਸੀਂ ਇੰਸਟਾਗ੍ਰਾਮ ਤੇ ਪਾਉਂਦੇ ਹੋ।
ਹਾਂਜੀ, ਮੈਂ ਹਾਲੇ ਫੇਸਬੁੱਕ ਇੰਸਟਾਗ੍ਰਾਮ ਦੇ ਦੋਨੋ ਜਗ੍ਹਾ ਤੇ ਨਾਲ ਹੀ ਪਾ ਦਿੰਦੀ ਹਾਂ। ਹਾਲੇ, ਯੂਟਿਊਬ ਮੈਂ ਇੰਨਾ ਨਹੀਂ ਚਲਾ ਪਾਉਂਦੀ ਹਾਂ।
ਅੱਛਾ
ਕਿਨੇ ਉਸਦੇ ਉੱਤੇ ਹੈਸ਼ਟੈਗ ਕਿਸ ਤਰ੍ਹਾਂ ਪਾਣਾ ਔਰ ਕਿਸ ਤਰ੍ਹਾਂ ਮਤਲਬ ਮਤਲਬ, ਉਹਨੂੰ ਰੀਲਸ ਨੂੰ ਵਧਾਉਣਾ ਮਤਲਬ, ਤੁਹਾਡੇ ਲਾਈਕਸ ਵਧੇ ਇਹ ਸਭ ਹੁਣ ਸਿ ਰਹੀ ਹਾਂ, ਏ ਆਈ ਤੋਂ ਤੇ ਏ ਆਈ ਨਾਲੇ ਫੇਸਬੁੱਕ ਦੇ ਉੱਤੇ ਵੀ ਏ ਆਈ ਹੈਗਾ ਹੈ। ਅ ਮੈ ਕਿਆ ਏ ਆਏ ਹੈਗਾ ਏ। ਇੰਸਟਾਗ੍ਰਾਮ ਤੇ ਵੀ ਉਹ ਤੁਹਾਨੂੰ ਦੱਸਦਾ ਵੀ ਏ, ਕਿ ਤੁਹਾਡੇ ਅਕਾਊਂਟ ਚ ਮਤਲਬ ਤੁਸੀਂ ਕਿਸ ਤਰ੍ਹਾਂ ਕਿਹੜੇ ਟੈਮ ਦੇ ਉੱਤੇ ਰੀਲ ਪਾਓ, ਕਿਹੜੇ ਇਸ ਕ੍ਰਾਈਟਿਰੀਆ ਵਿੱਚ ਰੀਲ ਪਾਓ ਬਣਾ ਕੇ ਤੇ ਵਾ
ਹਮ ਹਾਂਜੀ-ਹਾਂਜੀ ਸਹੀ ਗੱਲ ਹੈ। ਉਹਨਾਂ ਨੇ ਆਪਸ਼ਨ ਦਿੱਤਾ ਏ ਏ ਆਈ ਦਾ ਉਹੀਓ ਦੱਸ ਦਿੰਦਾ ਹੈ। ਕਿ ਕਦੋਂ? ਕੀ ਕਰੋ ਹੈਨਾ, ਜੋ ਸਾਡੇ ਮਤਲਬ ਰੀਲਸ ਵਸਤੇ ਸਹੀ ਰਹੇਗਾ।
ਨਾਲੇ ਤੁਸੀਂ ਦੇਖ ਸਕਦੇ ਹੋ। ਅੱਜ ਕੱਲ ਤੇ ਏ ਆਏ ਨਾਲ ਇੰਨਾ ਮਤਲਬ ਇਹ ਹੋਇਆ ਏ। ਕੀ ਫੋਟੋਜ਼ ਵੀ ਤੁਸੀਂ ਏ ਆਈ ਟੂਲ ਨਾਲ ਕਿਸ ਕਿਸ ਤਰ੍ਹਾਂ ਦੀ ਬਣਾ ਸਕਦੇ ਹੋ। ਮਤਲਬ ਕਿਹੋ ਜਿਹੀ ਫੋਟੋ ਤੁਸੀਂ ਇੱਕਦਮ ਬਣਾ ਸਕਦੇ ਹੋ। ਇੰਨੀ ਵਧੀਆ ਵਧੀਆ ਫੋਟੋ ਰੋਜ਼ ਬਣਦੀ ਏ, ਲੋਕਾਂ ਦੀਆਂ ਕੀ ਪੁੱਛੋ ਉਹਨਾਂ ਪੁਰਾਣੇ ਬਜ਼ੁਰਗ ਜਿਹੜੇ ਚਲੇ ਗਏ ਨੇ, ਜੇ ਉਹਨਾਂ ਨਾਲ ਵੀ ਅਸੀਂ ਫੋ ਟੋ ਬਣਾਉਣੀ ਹੈ। ਤੇ ਉਹ ਵੀ ਅਸੀਂ ਏ ਆਈ ਨਾਲ ਅਸੀਂ ਅਪਲਾਈ ਕਰ ਸਕਦੇ। ਕਿ ਉਹ ਸਾਡੇ ਨਾਲ ਬੈਠੇ ਐ
ਹਾਂਜੀ, ਸਹੀ ਗੱਲ
ਕਿੰਨਾ ਐਡਵਾਂਸ ਜ਼ਮਾਨਾ ਹੋ ਗਿਆ ਹੈ।
ਹਾਂ, ਬਿਲਕੁਲ।
ਨਾਲੇ ਅੱਗੇ-ਅੱਗੇ ਤੇ ਮੈਨੂੰ ਲੱਗਦਾ ਏ ਕਿ ਏ ਆਈ ਨਾਲ ਹੀ ਜੋਬਸ ਵੀ ਹੈ। ਜਿਹੜੇ ਉਹ ਵੀ ਏ ਆਈ ਨਾਲ ਹੀ ਏ ਆਈ ਮਤਲਬ ਇੰਟਰਵਿਊਜ ਲੈਂਦੇ ਪਏ ਨੇ। ਇਹੀ ਸਿਲੈਕਟ ਕਰਦੇ, ਐਚ ਆਰ ਦਾ ਵੀ ਰਾਂਉਡ ਜਿਹੜਾ ਹੈ। ਉਹ ਏ ਆਈ ਟੂਲ ਹੀ ਲੈਂਦੇ ਪਏ ਨੇ।
ਹਾਂ, ਬਿਲਕੁਲ ਮੈਂ ਤੇ ਏ ਆਈ ਦਾ ਇੰਟਰਵਿਊ ਦਿੱਤਾ ਵੀ ਏ। ਹਨਾ ਸਹੀ ਏ ਏ ਆਈ ਏ ਆਈ ਅੱਜ ਕੱਲ ਕਹਿੰਦੇ ਹੀ ਨਹੀਂ ਧੀਮੇ-ਧੀਮੇ ਧੀਰੇ-ਧੀਰੇ ਹਨਾ ਏ ਆਈ ਜੋ ਹੈ। ਸਾਰਾ ਕੰਮ ਕਰੇਗਾ, ਸਾਡੇ ਲੋਕਾਂ ਦੀ ਜੋਬ ਵੀ ਲੈਲੇਗਾ।
ਹਾਂਜੀ, ਇਹੀ ਬੋਲਦੇ ਇਹੀ ਬੋਲਦੇ ਕਿ ਮਤਲਬ ਅੱਗੇ ਜੋਬ ਹੀ ਨਹੀਂ ਮਿਲੇਗੀ। ਸਾਨੂੰ
ਸਾਨੂੰ ਉਹਦੇ ਵਰਗਾ ਆਈ ਮੀਨ ਸਾਨੂੰ ਇੰਨੇ ਐਡਵਾਂਸ ਹੋਣਾ ਪਏਗਾ। ਕਿ ਅਸੀਂ ਏ ਆਈ ਨੂੰ ਆਪਰੇਟ ਕਰ ਪਾਈਏ।
ਹਨਾ, ਏ ਆਈ ਦੇ ਟੂਲਸ ਅਸੀਂ ਬਣਾ ਪਈਏ ਹਨਾ ਸਾਡੇ ਹੋਣ। ਅਸਪੇਸ਼ਲੀ ਅਸੀਂ ਜੋ ਅ ਜੋ ਅਬ੍ਰੋਡ ਬੇਸਿਸ ਦੇ ਟੂਲਸ ਯੂਜ ਕਰਦੇ ਹਾਂ। ਉਹਦੀ ਜਗ੍ਹਾ ਸਾਡੇ ਖੁਦ ਤੇ ਟੂਲਸ ਹੋਣੇ ਚਾਹੀਦੇ ਨੇ। ਭਾਰਤ ਦੇ ਹਨਾ, ਕਿ ਅਸੀਂ ਉਹਨੂੰ ਯੂਜ ਕਰ ਰਹੇ ਹਾ। ਜਿਵੇਂ ਚੈਟ ਜੀਬੀ ਟੀ ਏ ਸਾਡੀ ਥੋੜ੍ਹੀ ਏ। ਅਸੀਂ ਯੂਜ ਕਰ ਰਹੇ ਹਾਂ। ਲੇਕਿਨ ਸਾਡਾ ਕੋਈ ਹਜੇ ਨਹੀਂ ਆਇਆ ਹੈ। ਹੈ ਨਾ ਜੋ ਅਸੀਂ ਮਤਲਬ ਭਾਰਤ ਦਾ ਹੋਏ। ਤੇ ਅਸੀਂ ਉਹਨੂੰ ਯੂਜ ਕਰੀਏ ਹੁਨ ਇਕ ਐਵੇਂ ਦਾ ਵੀ ਕੁੱਛ ਆਣਾ ਚਾਹੀਦਾ ਹੈ।
ਅੱਜ ਕੱਲ ਤੇ ਚੈਟ ਜੀ ਬੀ ਦੇ ਉੱਤੇ ਸਭ ਕੁੱਛ ਮਿਲ ਜਾਂਦਾ ਹੈ। ਦੇਖੋ ਤੁਸੀਂ ਚੈਟ ਜੀ ਬੀ ਟੀ ਅਗਰ ਤੁਸੀਂ ਚਲਾਣਾ ਸਿੱਖ ਗਏ ਤੇ ਤੁਸੀਂ ਸਾਈਟ ਕ੍ਰੀਏਟ ਕਿਵੇਂ ਕਰਨੀ ਹੈ ਤੁਸੀਂ ਨੂੰ ਅਗਰ ਕੁੱਛ ਮਾਰਕੀਟਿੰਗ ਕਰਨੀ ਹੈ। ਤੇ ਉਸਦੀ ਫੋਟੋ ਪੋਸਟਰਸ ਕਿਵੇਂ ਬਣਾਣੇ ਨੇ। ਜਿਹੜੇ ਤੁਸੀਂ ਵਾਲਪੇਪਰ ਤੇ ਲਗਾ ਪਾਓ। ਨਾਲੇ ਕਿੰਨੀ ਮਤਲਬ ਚੀਜ਼ਾਂ ਆ ਗਈਆਂ ਏ ਕੀ ਹੁਣ ਤੇ ਅੱਜ ਕੱਲ੍ਹ ਗੂਗਲ ਨੂੰ ਕੋਈ ਨੀ ਪੁੱਛ ਰਿਹਾ, ਜਿੰਨਾ ਚੈਟ ਜੀ ਪੀ ਟੀ ਨੂੰ ਪੁੱਛ ਰਹੇ ਨੇ। ਕਿਉਂਕਿ ਉਹ ਏ ਆਈ ਦਾ ਨਵਾਂ ਟੂਲ ਹੈਗਾ ਏ ਜੀ।
ਹਾਂ ਸਹੀ ਗੱਲ ਏ, ਗੂਗਲ ਦਾ ਹਾਂ, ਗੂਗਲ ਨੂੰ ਵੀ ਤੁਸੀਂ ਕੁੱਛ ਪੁੱਛੋਗੇ ਨਾ ਤੇ ਉਹਦੀ ਲੈਂਗੁਜ ਟਫ ਹੁੰਦੀ ਏ। ਓਹੀ ਓ ਕੋਸ਼ਨ ਅਗਰ ਤੁਸੀਂ ਚੈਟ ਜੀ ਪੀ ਟੀ ਤੇ ਜਾ ਕੇ ਕਰ ਲਓਗੇ ਨਾ ਤੇ ਉਹ ਤੁਹਾਨੂੰ ਇਹ ਬਿਲਕੁਲ ਈਜ਼ੀ ਲੈਂਗੁਏਜ ਚ ਐਵੇਂ ਲਿਖ ਕੇ ਦੇਵੇਗਾ ਕਿ ਤੁਹਾਨੂੰ ਸਮਝ ਆ ਪਾਏਗੀ।
ਹਾਂਜੀ, ਨਾਲੇ ਤੁਸੀਂ ਜਿੱਦਾਂ ਕਿਸੇ ਨੂੰ ਮੇਲ ਪਾਣਾ ਐ। ਮੇਲ ਕਰਨਾ ਐ ਹੈ ਕਿ ਨੀ ਉਹ ਵੀ ਅੱਜ ਕੱਲ ਤੇ ਚੈਟ ਜੀ ਪੀ ਟੀ ਨੂੰ ਪੁੱਛੋ ਏ ਉਹਨੂੰ ਹਿੰਦੀ ਚ ਟਾਈਪ ਕਰਦੋ ਤੇ ਪ੍ਰੋਪਰ ਇੰਗਲਿਸ਼ ਵਿੱਚ ਤੁਸੀਂ ਪਰਫੈਕਟ ਤੁਸੀਂ ਉਹੀ, ਤੁਸੀਂ ਯੂਜ ਕਰ ਸਕਦੇ ਹੋ।
ਬਿਲਕੁਲ ਸਾਨੂੰ ਸੋਚਣ ਦੀ, ਲਿਖਣ ਦੀ ਜ਼ਰੂਰਤ ਹੀ ਨਹੀਂ ਏ, ਬਸ ਉਹਨੂੰ ਦਸ ਦਿਉ। ਔਰ ਉਹ ਸਭ ਬਣਾ ਦਿੰਦਾ ਏ, ਬਸ ਉਹ ਖ਼ੁਦ ਹੀ ਕਰ ਦਿੰਦਾ ਏ ਸਭ ਕੁਛ।
ਅੱਜ ਕੱਲ੍ਹ ਤਾਂ ਲੈਂਗੁਏਜ ਦਾ ਵੀ ਕੋਈ ਬੈਰੀਅਰ ਨਹੀਂ ਰਿਹਾ। ਮਤਲਬ ਅਸੀਂ ਨੂੰ ਅਗਰ ਕੋਈ ਵੀ ਲੈਂਗੁਏਜ ਸਿੱਖਣੀ ਏ, ਮਤਲਬ ਪੂਰੇ ਕੰਟਰੀ ਚ ਤੇ ਉਹ ਵੀ ਸਾਨੂੰ ਇਹੀ ਸਿਖਾ ਦਿੰਦਾ ਏ, ਚੈਟ ਜੀ ਪੀ ਟੀ।
ਹਾਂ ਸਹੀ ਗੱਲ ਏ। ਹਾਂ ਹੋਰ ਕੀ ਉੱਥੇ ਅਸੀਂ ਲਿਖ ਵੀ ਸਕਦੇ ਆ, ਬੋਲ ਵੀ ਸਕਦੇ ਆ। ਜਿਵੇਂ ਸਾਨੂੰ ਕੰਫਰਟੇਬਲ ਲੱਗੇ।
ਨਾਲ਼ੇ ਮੈਂ ਤੇ ਚੈਟ ਜੀ ਪੀ ਟੀ ਨੂੰ ਕਦੀ ਕਦੀ ਪੁੱਛਦੀ ਹਾਂ ਕਿ ਮਤਲਬ ਕੋਈ ਛੋਟੇ ਜਿਹੇ ਬਿਜਨਸ ਜਿਹਨੂੰ ਅਸੀਂ ਪੰਜ ਹਜ਼ਾਰ ਵਿੱਚ ਰਨ ਕਰ ਪਾਏ ਦਸ ਹਜ਼ਾਰ ਵਿੱਚ ਤੇ ਕਿਵੇਂ ਕਿਹੜਾ ਬਿਜਨਸ ਅਸੀਂ ਤੇ ਮਤਲਬ ਤੁਸੀਂ ਕਦੀ ਚੈਟ ਜੀ ਪੀ ਟੀ ਨੂੰ ਪੁੱਛੋ, ਉਹ ਤੁਸੀਂ ਮੈਂ ਇੱਕਦਮ ਪਰਫੈਕਟ ਆਨਸਰ ਦੇਗਾ ਕਿ ਤੁਸੀਂ ਕਿਹੜੇ ਕਿਹੜੇ ਬਿਜਨਸ ਰਨ ਕਰ ਸਕਦੇ ਹੋ, ਉਸ ਦੇ ਵਿੱਚ ਤੁਸੀਂ ਆਪਣਾ ਅਹ ਮਤਲਬ ਕਿੰਨਾ ਤੁਸੀਂ ਆਪਣਾ ਕਮਿਸ਼ਨ ਕੱਢ ਸਕਦੇ ਹੋ, ਔਰ ਕਿੰਨਾ ਮਤਲਬ ਤੁਸੀ ਨੂੰ ਉਹ ਚੀਜ਼ ਪੈ ਸਕਦੀ ਐ। ਤੇ ਸਭ ਦੇ ਨਾਲ ਉਹ ਤੁਸੀਂ ਨੂੰ ਪਰਫੈਕਟ ਆਨਸਰ ਦਿੰਦਾ ਏ ਇੱਕਦਮ।
ਹਾਂਜੀ ਨੀ ਸਹੀ ਗੱਲ ਏ, ਕਾਫੀ ਯੂਜਫੁਲ ਏ।
ਹਾਂਜੀ, ਔਰ ਨਾਲੇ ਹੁਣ ਇਹ ਦੇਖ ਲਉ ਕਿ ਮੈਂ ਤੇ ਉਸਦੇ ਨਾਲ ਹੋਰੋਸਕੋਪ ਵੀ ਇੱਕ ਵਾਰ ਦੇਖਿਆ ਸੀ, ਮੇਰਾ ਮੇਰੇ ਹਸਬੈਂਡ ਦਾ। ਤੇ ਉਹ ਇੱਕਦਮ ਪਰਫੇਕਟ ਮਤਲਬ ਤੁਸੀਂ ਉਹਨੂੰ ਡੇਟ ਆਫ ਬਰਥ ਦੱਸੋ, ਬਰਾਬਰ ਟਾਈਮ ਦੱਸੋ ਆਪਣਾ ਬਰਥ ਤੇ ਤੁਸੀਂ ਨੂੰ ਪੂਰਾ ਹੋਰੋਸਕੋਪ ਡਿਟੇਲ ਵਿੱਚ ਦੱਸੇਗਾ। ਜਿਹੜੇ ਤੁਸੀਂ ਬਾਹਰ ਪੰਡਿ ਪੰਡਿਤਾਂ ਨੂੰ ਪੈਸੇ ਦਿੰਦੇ, ਉਹ ਸਾਰੇ ਉਸਦੇ ਨਾਲ ਹੀ ਉਹ ਡੀਟੇਲ ਨਾਲ ਉਪਾਏ ਵੀ ਤੁਹਾਨੂੰ ਦੇ ਦੇਗਾ। ਔਰ ਫਿਊਚਰ ਵਿੱਚ ਵੀ ਕੀ ਹੋਏਗਾ ਉਹ ਵੀ ਦੱਸ ਦਏਗਾ ਚੈਟ ਜੀ ਪੀ ਟੀ ਮਤਲਬ ਬਹੁਤ ਹੀ ਯੂਜ ਫੁਲ ਚੀਜ਼ ਆ।
ਅੱਛਾ। ਹੂ।
ਸਹੀ ਗੱਲ ਐ, ਤੇ ਬਹੁਤ ਮਤਲਬ ਏ ਆਈ ਟੂਲ ਤੇ ਅੱਜ ਕੱਲ੍ਹ ਮਤਲਬ ਇਕਦਮ ਛਾਏ ਹੋਏ ਨੇ। ਕਿ ਬਹੁਤ ਵਧੀਆ ਕੰਮ ਕਰ ਰਹੇ ਨੇ। ਮਤਲਬ ਇੱਕ ਬੱ ਜਦੋਂ ਬੱਚਾ ਵੀ ਅੱਜ ਕੱਲ ਏ ਆਈ ਟੂਲ ਸਿੱਖ ਕੇ ਮਤਲਬ ਵੀਡੀਓਜ਼ ਬਣਾ ਰਿਹਾ ਆ। ਹਰ ਚੀਜ਼ ਕਰ ਰਿਹਾ ਐ, ਇਕ ਦਮ ਟ੍ਰੈਂਡਿੰਗ ਵੀਡੀਓ ਬਣਾ ਕੇ ਇੱਕਦਮ ਵਾਇਰਲ ਹੋ ਰਿਹਾ ਐ।
ਹੂ ਹੂ। ਸਹੀ ਗੱਲ ਏ, ਅੱਜ ਕੱਲ ਦੇ ਏ ਆਈ ਦੇ ਹਾਂਜੀ।
ਹਾਂਜੀ ਹਾਂਜੀ ਬੋਲੋ ਨਾ।
ਮੈਂ ਕਹਿ ਰਹੀ ਸੀ ਕਿ ਏ ਆਈ ਵਗੈਰਾ ਦੇ ਹੁਣ ਤੇ ਅੱਜ ਕੱਲ੍ਹ ਸਬਜੈਕਟ ਵੀ ਆਣ ਲੱਗ ਗਏ ਨੇ। ਹੈਨਾ। ਕਿ ਕਾਲਜ ਵਿੱਚ ਸਿਖਾਇਆ ਜਾਏ ਬੱਚਿਆਂ ਨੂੰ ਕਿ ਏ ਆਈ ਵਗੈਰਾ। ਸਬਜੈਕਟ ਦੇ ਰੂਪ ਵਿੱਚ ਆਉਣ ਲੱਗੇ ਨੇ ਕਿ ਹੁਣੇ ਤੋਂ ਹੀ ਬੱਚੇ ਅਗਰ। ਸਿੱਖਣ ਲੱਗਣਗੇ ਹੈਨਾ ਔਹੀ ਔ ਸਬਜੈਕਟ ਨਾਲ ਅਗਰ ਅੱਗੇ ਵਧਣਗੇ। ਤੇ ਫਿਰ ਕੀ ਹੈ। ਉਹਨਾਂ ਦਾ ਜੋ ਫਿਊਚਰ ਹੈ ਉਹ ਏ ਆਈ ਦੀ ਤਰਫ ਹੀ 'ਚ ਜਾਏਗਾ ਹਨਾ। ਔਰ ਅੱਗੇ। ਕੀ ਅੱਗੇ ਏ ਆਈ ਹੀ ਚੱਲਣੀ ਹੈ।
ਅੱਜ ਕੱਲ੍ਹ ਦੇਖੋ ਸਕਿੱਲਸ ਲੋਕੀਂ ਅੱਜ ਕੱਲ ਜ਼ਿਆਦਾ ਦੇਖਦੇ ਨੇ। ਫਿਰ ਸਕਿਲਸ ਦੇ ਵਿਚ ਇਹੀ ਹੈ ਕਿ ਅੱਜ ਕੱਲ੍ਹ ਲੇਟਸਟ ਏ ਆਈ ਟੂ ਹੀ ਚੱਲ ਰਿਹਾ ਜੀ। ਤੁਸੀਂ ਏ ਆਈ ਟੂਲ ਦਾ ਜ਼ਮਾਨਾ, ਤੁਸੀਂ ਏ ਆਈ। ਟੂਲ ਸਿੱਖੋ ਏ ਆਈ ਟੂਲ ਦੇ ਉੱਤੇ ਕੰਮ ਕਰੋ। ਤੇ ਦੇਖੋ ਤੁਸੀਂ ਕਿੰਨਾ ਮਤਲਬ ਪ੍ਰੋਫੈਸ਼ਨਲੀ। ਕਿਸੇ ਨੂੰ ਅਗਰ ਵਿਆਹ ਦਾ ਕਾਰਡ ਦੇਖਣਾ ਹੈ ਕੁਛ ਔਰ ਬਣਾਉਣਾ ਮਤਲਬ। ਇੰਨੀ ਇੰਨੀ ਚੀਜ਼ਾਂ ਹੈ ਕਿ ਏ ਆਈ ਟੂਲ ਨਾਲ ਤੁਸੀਂ ਕ੍ਰੀਏਟ ਕਰ ਸਕਦੇ ਹੋ। ਇੱਕ ਛੋਟੀ ਅ ਛੋਟੀ ਜਿਹੀ ਪੀ ਪਿਕਚਰ ਨੂੰ ਵੀ ਤੁਸੀਂ ਇੰਨਾ ਅੱਛਾ ਬਣਾ ਸਕਦੇ ਹੋ। ਐਕਸਪਲੋਰ ਕਰ ਸਕਦੇ ਹੋ। ਐਡੀਟਿੰਗ ਕਰਕੇ, ਏ ਆਈ ਟੂਲ ਕੀ ਨਹੀਂ ਹੈ ਬਹੁਤ ਕੁਛ ਹੈ।
ਕੱਲ ਹੈ। ਹੂੰ ਉਹੀ ਹੈ ਨਾ ਜੋ ਜੋ ਜੋ ਅਸੀਂ ਪਹਿਲੇ ਪੈਸੇ ਦੇ ਕੇ ਬਣਵਾਉਂਦੇ ਸੀ। ਕਾਫੀ ਡਿਜ਼ਾਇਨਰ ਵਗੈਰਾ ਐਸਾ ਬਣਾਇਆ ਕਰਦੇ ਸੀ। ਹੈਨਾ ਉਹੀਓ ਹੁਣ ਸਾਨੂੰ ਇਹ ਸਭ ਫ੍ਰੀ। ਫ੍ਰੀ ਵਿੱਚ ਮਿਲ ਜਾਂਦਾ ਹੈ ਕਿ ਬਈਆ ਬਸ ਲਿਖੋ ਸਾਨੂੰ ਇਹ ਚਾਹੀਦਾ ਹੈ। ਔਰ ਉਹ ਬਣਾ ਕੇ ਦੇ ਦੇਗਾ ਹੈਨਾ ਔਰ ਟਾਈਮ। ਟਾਈਮ ਵੀ ਘੱਟ ਲੱਗਦਾ ਹੈ ਹੈਨਾ ਦੋ ਤਿੰਨ ਸੈ ਸੈਕਿੰਡ 'ਚ ਬਣਾ ਕੇ ਬਸ ਉਹ ਦੇ ਦਿੰਦਾ ਹੈ। ਬਸ ਆਪਣਾ ਕੰਮ ਕਰੋ।
ਹਾਂਜੀ। ਇਨੀਂ ਵਧੀਆ ਗੱਲ ਹੈ ਤੁਹਾਡੀ ਠੀਕ ਹੈ। ਚਲੋ ਹੁਣ ਬਸ ਸੌਣ ਦੀ ਤਿਆਰੀ ਚੱਲ ਰਹੀ ਹੈ‌। ਤੇ ਫਿਰ ਤੋਂ ਗੱਲ ਕਰਾਂਗੇ ਆਪਾਂ ਕੱਲ ਹੈ ਕੇ ਨਹੀ। ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ। ਹੂੰ।